ਹੈਲੋ, ਹਾਂਜੀ। ਵੱਧੀਆ- ਵੱਧੀਆ ਤੁਸੀਂ ਦੱਸੋ?
ਬਸ ਵੱਧੀਆ ਜੀ, ਕੀ ਕਰਦੇ ਪਏ ਸੀਗੇ?
ਬਸ ਕੁਛ ਨੀ ਬੈਠੀ ਦੀ ਸੀ।
ਅੱਛਾ -ਅੱਛਾ।
ਹਾਂ ਮੈਂ ਕੇਆ ਚਲੋ ਅੱਜ ਤੁਆਨੂੰ ਫੋਨ ਈ ਕਰਨ ਲਈਏ।
ਅੱਛਾ -ਅੱਛਾ ਹੂਹੂ
ਹਾਂਜੀ ਮੈਂ ਸੋਚ ਰੀ ਸੀ ਕਿ ਚਲੋ ਕਿੱਥੇ ਘੁੰਮ ਫਿਰ ਆਨੇ ਆਂਦੇ।
ਕਿਥੇ ਜਾਣਾ?
ਤੁਸੀਂ ਦੱਸੋ ਕਿਥੇ ਚੱਲੀਏ, ਕਿੱਥੇ ਮਨ ਏ ਤੋਡਾ?
ਹੂੰ। ਤੁਸੀਂ ਸੁਜੈਸ਼ ਕਰੋ।
ਹਾਂ ਦੇਖੋ ਤੁਸੀਂ ਮਤਲਬ ਕੀ
ਹਾਂਜੀ ਤੁਸੀਂ ਸੁਜੈਸ਼ ਕਰੋ ਕੋਈ ਵਦੀਆ
ਨਈ ਆਊਟ ਔਫ ਚੱਲੀਏ ਯਾ ਤਾਂ ਫੇਰ ਈਦਰ ਈ ਚੱਲੀਏ?
ਨਈ ਆਊਟ ਔਫ ਸਟੇਸ਼
ਚਲੋ ਫੇਰ ਮਨਸੂਰੀ ਚੱਲਦੇ ਆਂ।
ਅੱਛਾ।
ਹੋਰ ਕੀ ਆ ਮੈਂਸ ਮਨਸੂਰੀ ਚੱਲੇ ਆ ਸ਼ਿਮਲੇ ਚੱਲੇ ਆਂ।
ਤੇ ਫੇਰ ਜਾਣਾ ਕਿਵੇਂ ਪਊਗਾ ਬਈ?
ਯਾਰ ਆਪਾਂ ਗੱਡੀ ਕਰ ਲੈਂਨੇ ਆ ਨਾ ਕੈਬ ਕਰ ਲੈਂਨੇ ਆਂ।
ਅੱਛਾ। ਕੈਬ ਕਰ ਲੈਂਦੇ ਆ ਠੀਕ ਐ, ਠੀਕ ਐ ਹਾਂ ਐਵੀ, ਐਵੀ
ਹੂੰ, ਕਿਉਂਕਿ ਖੁ ਡਰਾਈਵ ਕਰਾਂਗੇ ਤੇ ਫਿਰ ਓ ਫਿਰ ਇੰਜੋਏ ਨੀ ਕਰ ਪਾਵਾਂਗੇ ਨਾ।
ਹਾਂ-ਹਾਂ,
ਤਾਂ ਕਰਕੇ, ਆਂ ਥੱਕ ਵੀ ਜਾਵਾਂਗੇ ਹੋਰ ਪੁੱਛ ਲੋ ਸਾਰੇ ਫਰੈਂਡਸ ਕੋਲ ਕੋਨ-ਕੋਨ ਚੱਲੇਗਾ ਨਾਲ।
ਆਪਣਾ ਵਦੀਆ ਕੈਬ, ਹਾਂ।
ਸਾਰਾ ਸਰਕਲ ਈ ਚੱਲੇਗਾ।
ਹੂੰ-ਹੂੰ-ਹੂੰ ਅਪਨਾ ਪੂਰਾ ਫਰੈਂਡ ਸਰਕਲ ਲੈ ਚੱਲਾਂਗੇ ਨਾ, ਹੋਰ ਦੀ, ਨਾਲ ਦੀ ਨਾਲ ਓਈ ਨਾਲ ਦੀਆਂ ਨੂੰ ਵੀ ਆਪਾਂ ਬਾ ਚ ਗੋਲ ਖਾਕੇ ਦੱਸ ਦਿੰਦੇ ਵੀ ਮਨਸੂਰੀ ਦਾ ਪਲੈਨ ਬਣਾਨ ਲੱਗੇਆਂ। ਦੇਖਲੋ ਵੀ ਕੀ
ਹਾਂਜੀ ਹਾ, ਹਾਂਜੀ ਹੋਰ ਕੀ। ਬੋਤ ਵਦੀਆ ਸੈਵਨ ਸੀਟਰ ਕਰ ਲੈਣੇ ਆਂ।
ਹੂੰ, ਜਾਂ ਅਗਰ ਜਾਦਾ ਹੋ ਗਏ ਤਾਂ ਟਰੈਵਲਰ ਕਰ ਲਾਂਗੇ।
ਜਾਂ ਹਾਂ ਟਰੈਵਲਰ ਹੀ ਕਰਨੇ ਆ, ਓ ਸੈਵਨ ਸੀਟਰ ਤੇ ਅਸੀਂ ਪੂਰੇ ਈ ਨੀ ਹੋਵਾਂਗੇ, ਕਿਉਂਕਿ ਫਰੈਂਡ ਸਰਕਲ ਤੋਨੂੰ ਪਤਾ ਆਪਣਾਂ ਕਿੰਨਾ ਵੱਡਾ ਵੈ।
ਹੂੰ ਓਹੀ ਤਾਂ ਨਾਲੇ ਟਰੈਵਲਰ ਤੇ ਬਾ ਚ ਜੇੜਾ ਸੋ ਗੇਆ ਨਾ ਓਨੂੰ ਕੁੱਟਾਂਗੇ। ਬਈ ਜਦੋਂ ਸੁੂਤਾ ਪਾਣੀ ਪਾ ਕੇ
ਨਈਂ ਨੀ ਓ ਅਸੀਂ ਇੰਨੀ ਮਸਤੀ ਮਾਰਨੀਆਂ ਨੇ ਡਰਾਈਵਰ ਨੇ ਸੋਣਾ ਸੁਆ ਸੋਨਾ ਵੇ ਉਲਟਾ ਓ ਤੇ
ਹਾਂ ਨਾਲ ਦੇ ਹੋਣਗੇ ਓ ਵੀ ਨੀ ਸੋਨਗੇ।
ਨਈਂ ਇੱਕ ਅੱਧਾ ਹੁੰਦਾ ਨਾ ਜਿਵੇਂ ਵਿਚੋਂ, ਇਕ ਹੈਗਾ
ਹਾਂ ਇੱਕ ਅੱਧਾ ਜੇੜਾ ਰਏਗਾ ਓ ਜੈ, ਓਈ ਰਏਗਾ ਜੇੜਾ ਰੁੱਸ ਜਾਏਗਾ। ਉਦਾ ਥੋੜਾ ਮਨ ਹੋ ਜਾਣਾ ਵੈ ਏ ਓ ਵੇਸੇ ਵੀ ਓ ਧੋਨੂੰ ਪਤਾ ਐ ਜਦੋਂ ਵੀ ਅਸੀਂ ਕੁਛ ਆਪਣੀ ਸਲਾ ਬਣਾਦੇ ਆਂ ਕਿੱਥੇ ਜਾਣ ਦੀ ਤੇ ਇੱਕ ਅੱਧੇ ਦੇ ਟੇਡੇ ਮੇਡੇ ਹੋਂਨਾ ਈ ਏ।
ਉਹੀ ਤਾਂ।
ਹੂੰ
ਹੂੰ।
ਹੋਰ।
ਹੋਰ ਕੀ ਬਸ ਫੇਰ ਪੈਕਿੰਗ ਕਦੋਂ ਤੋਂ ਕਰਨੀ ਸ਼ੁਰੂ ਕਰਨੀ ਏ, ਕਿੰਨੇ ਦਿਨ ਲਈ ਜਾਣੈ।
ਦੋ ਤਿੰਨ ਦਿਨ ਵਾਸਤੇ ਚੱਲਨੇ ਆ ਵਧੀਆ ਇੰਨਜੋਏ ਮਸਤ ਕਰਕੇ ਆਵਾਂਗੇ। ਇੰਨੇ ਚਿਰ ਬਾਦ ਚੱਲੇ ਆਂ ਸਾਰੇ ਕੱਠੇ।
ਬਸ ਦੋ ਤਿੰਨ ਦਿਨ ਲਈ ਜਾਣੈ, ਵਧੀਆ ਅੱਛੀ ਤਰ੍ਹਾਂ ਆਪ ਘੁੰਮ ਕੇ ਆਵਾਂਗੇ ਸਾਰੇ ਪਾਸੇ।
'ਤੇ ਫਿਰ ਏਕ ਕੰਮ ਕਰੋ ਨਾ ਫਿਰ ਅਸੀਂ ਤੇ ਫਿਰ ਇਹ ਨਾ ਆਪਾਂ ਇੱਥੇ ਨੀ ਚੱਲਦੇ ਫਿਰ ਮਨਸੂਰੀ ਮਨਸੂਰੀ ਤੇ ਸਿਰਫ ਉਹੀ ਹੈਗਾ। ਯਾਂ ਤੇ ਫਿਰ ਅਸੀਂ ਚੱਲੇ ਆਂ ਸ਼ਿਮਲੇ। ਅਸੀਂ ਕਸੋਲੀ-ਕਸੋਲੀ ਤੋਂ ਅਸੀਂ ਸਿੱਧਾ ਮਨਾਲੀ ਚਲੇ ਜਾਵਾਂਗੇ।
ਹੂੰ ਹੂੰ ਐਦਾਂ ਕਰਾਂਗੇ।
ਏ ਵਾਲਾ ਰੂਟ ਫਿਰ ਸਾਨੂੰ ਸਈ ਰਏਗਾ।
ਹਾਂਜੀ।
ਸਾਰੇ ਨੇੜੇ- ਨੇੜੇ ਈ ਰਏਗੇ ਫਿਰ ਇੱਧਰ ਅਸੀਂ ਕਿ ਅਹ ਸੱਤ ਅੱਠ ਦਿਨ ਤੱਕ ਤਾਂ ਘੁੰਮ ਵੀ ਸਕਨੇ ਆਂ ਵਧੀਆ।
ਹਾਂ। ਹੋਰ ਕੀ ਇੰਨੇ ਟਾਈਮ ਬਾਅਦ ਚੱਲੇ ਆਂ ਥੋੜਾ ਮਜ਼ਾ ਤਾਂ ਆਵੇ ਜਾ ਕੇ।
ਹਾਂ ਹੋਰ ਕੀ ਉ ਮੈਂ ਕੈ ਰਹੀ ਸੀ ਕਿ ਉ ਤੰਬੋਲਾ ਦੀ ਸਾਰੀ ਸਲਿਪਸ ਵਗੈਰਾ ਤੁਸੀਂ ਸਭ ਰੱਖ ਲੈਨਾ।
ਹੂੰ ਨਈ-ਨਈ ਤੰਬੋਆਂ ਪਾਣੀ ਪ੍ਰਤੇਕ
ਕੰਬੋਲਾ ਵੀ ਖੇਡਾਂਗੇ। ਹੂੰ ਤਂਬੋਲਾ ਵੀ ਖੇਡਾਂ ਹਾਂ ਪੱਤੇ ਵੀ ਰੱਖ ਲੈਨਾ, ਤੰਬੋਲਾ ਵੀ ਰੱਖ ਲੈਨਾ ਬਾਕੀ ਤੇ ਹੋਰ ਟ੍ਰੈਵਲਸ 'ਚ ਚੱਲਾਂਗੇ ਕੁਛ ਖਾਨ- ਪੀਨ ਦਾ ਵੀ ਸਭ ਥੋੜਾ -ਥੋੜਾ ਸਭ ਨੂੰ ਕੈ ਦੇਨਾ ਨਾ ਕੁਛ ਕੀ ਬਨਾ ਕੇ ਲੈ ਕੇ ਕੁਛ ਕੀ ਆਪਣੇ ਘਰੋ-ਘਰੋ ਕਿ ਥੋੜਾ ਬਹੁਤ ਆਪਨੀ -ਆਪਨੀ ਮੰਮੀਆਂ ਨੂੰ ਕੳ ਉ ਬਨਾਨਗੀਆਂ। ਲੰਚ ਥੋੜਾ-ਥੋੜਾ ਜਾ ਕੁਛ ਵਧੀਆ ਸਨੈਕਸ-ਸਨੂਕਸ
ਰੋਕੇ ਨਾ ਆਪਾਂ ਆਪਨੀ ਮੈਗੀ ਮੂਗੀ ਆਪੇ ਬਨਾਇਆ ਕਰਾਂਗੇ ਭਾਂਡੇ ਪੂੜੇ ਇਕ ਅੱਧੇ ਨੂੰ, ਹੂੰ ਕਿਸੇ ਨੂੰ ਭਾਂਡੇ ਕੈ ਦਾਂਗੇ ਕਿਸੇ ਨੂੰ ਮੈਗੀ ਕੈ ਦਾਂਗੇ।
ਮੰਨਿਆ ਹੋਰ ਇੱਕ ਅੱਧਾ ਕੋਈ ਕੜਾਈ ਉ ਮੈਗੀ ਤੇ ਪੈਕਟ ਕਿਉਂਕਿ ਉੱਥੇ ਤੁਹਾਨੂੰ ਪਤਾ ਪਹਾੜਾਂ ਤੇ ਮੈਗੀ ਵੀ
ਹੂੰ ਆਪੇ ਬਨਾ ਕੇ ਖਾਨ ਦਾ ਬੜਾ ਜਾਦਾ ਨਜ਼ਾਰਾ ਆਉਂਦਾ ਆ।
ਹੂੰ ਔਰ ਮੇਰੇ ਕੋਲ ਇੱਕ ਵੱਡਾ ਸਪੀਕਰ ਪਿਆ ਦਾ ਹੋਵੇਗਾ, ਉ ਵੀ ਲੈ ਕੇ ਚੱਲਨੇ ਜਿੱਥੇ ਗੱਡੀ ਰੁਕੇੇਗੀ ਉੱਥੇ ਵਧੀਆ ਸਪੀਕਰ ਬਲੂਟੂਥ ਕਨੈਕਟ ਕਰਕੇ ਮਸਤ ਡਾਂਸ ਕਰਾਂਗੇ।
ਹਾਂ। ਐ ਵੀ ਠੀਕ ਏ।
ਵਧੀਆ ਰਹੇਗਾ।
ਹੂੰ।
ਯਾਰ ਏ ਵਧੀਆ ਇੰਜੋਏ ਮੂਵੀ ਵਗੈਰਾ ਨਾਲ ਤੇ ਏ ਵਧੀਆ ਸੱਤ ਅੱਠ ਦਿਨ ਤੱਕ ਵਧੀਆ ਕਿੱਥੇ ਘੁੰਮਾਂਗੇ ਫਿਰਾਂਗੇ।
ਹੋਰ ਕਿ ਵਧੀਆ ਮੈਮਰੀ
ਸਾਰੇ ਹਾਂ ਸਈ ਗੱਲ ਏ, ਉ ਕਾਫੀ ਟਾਈਮ ਤੋ ਗਏ ਵੀ ਨੀ। ਉਹ ਲੋਕਾਂ ਨੇ ਵੇਖ ਵੇਖ ਕੇ ਸੜ ਜਾਂਣਾ ਵੇ ਸਾਨੂੰ। ਦੇਖੋ ਕਿੱਥੇ ਗਏ ਦੇ ਨੇ ਕੌਲਜ ਵਾਲੇ ਸਾਰੇ ਫਰੈਂਡ ਸਰਕਲ। ਕੌਲਜ ਵਾਲੇ ਸਭ ਕਹਿਣਗੇ ਪਤਾ ਨੀ ਕਿੱਥੇ ਗਏ ਦੇਣੇ,
ਹਮ ਉਹਨਾਂ ਨੂੰ ਕੀ ਪਤਾ ਠੋਣੀ ਦਾ ਪਹਾੜਾਂ ਚੇ ਨੇ।
ਹਾਂ ਹੁਣ ਉਹ ਕਹਿਣ ਦੀ ਤੇ ਇੱਥੇ ਫਿਰਦੇ ਪਏ ਸੀ ਤਾਂ ਉੱਥੇ ਕਿੱਥੇ ਪਹੁੰਚ ਗਏ ਨੇ।
ਉਹਨਾਂ ਕਿਹਾ ਐਵੇਂ ਆ ਰਾਤੋ ਰਾਤ ਗੱਡੀ ਪਾ ਦੇਦੀ ਆ ਪਹਾੜਾਂ ਨੂੰ।
ਹੋਰ ਕੀ ਅਸੀ ਜਦੋ ਜਾਵਾਂਗੇ ਨਾ ਅਸੀ ਕਿਸੇ ਨੇ ਵੀ ਸਟੇਟਸ ਨੀ ਪਾਣਾਵੇ। ਜਦੋ ਅਸੀ ਉੱਥੇ ਪਹੁੰਚਾਂਗੇ ਨਾ ਹਾਂ ਡਾਇਰੈਕਟ। ਅਸੀ ਪਤਾ ਕੀ ਕਰਾਂਗੇ ਸਾਰੀ ਇੱਕ ਰੀਲਸ ਛੋਟੀ ਛੋਟੀ ਕੈਬੋ ਕਰਕੇ ਰੱਖਾਂਗੇ। ਥੋੜੇ ਥੋੜੇ ਬਣਾ ਕੇ ਰੱਖਾਂਗੇ ਹਾਂ ਉਹ ਫਿਰ ਜਦੋਂ ਲਾਸਟ। ਸੀ ਜਦੋਂ ਮਨਸੂਰ ਜੀ ਉੱਥੇ ਸ਼ਿਮਲੇ ਪਹੁੰਚ ਜਾਵਾਂਗੇ ਨਾ। ਫਿਰ ਅਸੀ ਪੋਸਟ ਕਰ ਦੇਣੀ ਆ ਔਰ ਉਹਨਾ ਨੇ ਵੇਖ ਕੇ ਸਾਨੂੰ ਸੜ ਜਾਣਾ ਵੇ।
ਇਹ ਦੇਖੋ।
ਉਹੀ ਕਰ ਰਹੀ ਆ।
ਹਮ,
ਵੈਸੇ ਵੀ ਉਹ ਕਹਿ ਰਹੇ ਸੀ ਨਾ ਕਿੱਥੇ ਜਾਂਦੇ ਨੀ ਹੈਗੇ ਇਹ ਗਰੁੱਪ ਕਿੱਥੇ ਜਾਂਦਾ ਨੀ ਇਹ ਗਰੁੱਪ। ਉਹ ਬੜੀ ਜਗਾ ਜਾਂਦਾ ਹੋਵੇਗਾ।
ਐ ਗੁੱਪ ਚੁੱਪ ਚਾਪ ਤੇ ਸਿੱਧਾ ਠਾਂ ਕਰਕੇ ਪੁਲ ਏ,।
ਹਾਂ ਜਿੱਥੇ ਤੁਸੀ ਨੀ ਜਾ ਸਕਦੇ ਉੱਥੇ ਪਹੁੰਚਦਾ ਵੀੇ ਗਰੁੱਪ।
ਹਾਂ,
ਹਾਂਜੀ ਜਾਂ ਬੜੇ ਟਾਈਮ ਬਾਅਦ ਦੇਖੋ ਸਾਰਿਆਂ ਨੇ ਹਾਂ ਕੀਤੀ ਨੀ ਤੇ ਕੋਈ ਹਾਂ ਵੀ ਨੀ। ਕਰਦਾ ਸੀ ਬੜੇ ਔਖੇ ਚਲੋ ਇਸ ਵਾਰ ਤਾਂ ਸਭ ਫ੍ਰਰੀ ਨੇ ਸਭ ਨੇ ਹਾਂ।
ਹਮ ਸਾਰੇ ਯਾਰ ਗਰਮੀ ਤੋਂ ਥੱਕੇ ਪਏ ਆ ਹੋਰ ਕਿ।
ਹਾਂ ਉਹੀ ਸਹੀ ਗੱਲ ਹੈ। ਵਧੀਆ ਹੈਗਾ ਟ੍ਰੈਵਲ ਤੇ ਕੀ ਹੈਗਾ ਵਧੀਆ ਸਭ ਮਸਤੀ ਕਰਦੇ ਜਾਵਾਂਗੇ। ਹੋਰ ਵੈਸੇ ਵੀ ਆਪਣੇ ਕੋਲ ਤੇ ਤਿੰਨ ਚਾਰ ਸੀਟਾਂ ਖਾਲੀ ਵੀ ਰਹਿੰਆਂ ਨੇ ਜਿੱਥੇ ਜਿਦਾ ਮਨ ਕਰੇਗਾ। ਉੱਥੇ ਬੈਠ ਵੀ ਜਾਏਗਾ। ਉਹ ਵੈਸੇ ਅਸੀ ਬੈਠਣਾ ਸੁਆ ਵੇ ਅਸੀ ਤਾਂ ਉੱਥੇ ਵੀ ਨੱਚਦੇ ਟੱਪਦੇ ਜਾਣਾ ਵੈ। ਟਰੈਵਲ ਤੇ ਵੀ ਉਹ ਅਸੀ ਕਿਹੜਾ ਆਪਾਂ ਗੱਡੀ। ਚਲਾਣੀ ਏ ਡਰਾਈਵਰ ਨੇ ਡਰਾਈਵਰ ਵੀ ਸੋਚੇਗਾ ਕਿ ਇਹ ਕਿਹੜੇ ਸ਼ੈਤਾਨ ਬੈਠੇ ਦੇ ਨੇ ਮੇਰੇ।
ਇਹ ਤਾਂ ਮੈਨੂੰ ਗਲਤ ਬੰਦੇ ਨੇ ਲਈ ਪੇ ਗਲਤ ਬੰਦੇ ਨਾਲ ਹੀ ਭੇਜ ਤਾ ਸਾਹਿਬ ਨੇ।
ਪਰ ਉਹ ਯਾਦ ਤੇ ਕਰੇਗਾ ਸਾਨੂੰ।
ਉਹ ਯਾਦ ਉਹਨੇ ਨਾਂ ਨੀ ਭੁੱਲਣੇ ਸਾਡੇ ਕਦੀ।
ਹਾਂ ਉਹਨੇ ਸਾਡੀ ਸ਼ਕਲਾਂ ਨਹੀ ਭੁੱਲਣੀਆਂ ਉਹ ਕਹੇਗਾ ਕਿ ਇਹਨੇ ਉਹ ਤੁਸੀ ਜਿੱ। ਜਿੱਥੇ ਵੀ ਜਾਂਦੇ ਮੈਨੂੰ ਹੀ ਲੈ ਜਾਇਆ ਕਰੋ।
ਹੂੰ ਹੂੰ, ਆਪਣੇ ਨਾਲ ਨਾਲ ਉਹਨੂੰ ਵੀ ਮਸਤੀ ਕਰਾਵਾਂਗੇ,
ਹੋਰ ਕੀ,
ਹਮ,
ਉਹ ਕਹੇਗਾ ਇਹ ਤੇ ਨਾ ਆਪ ਸੋਂਦੇ ਨੇ ਨਾ ਦੂਸਰਿਆਂ ਨੂੰ ਸੌਣ ਦਿੰਦੇ ਨੇ,
ਨਹੀਂ ਪਰ ਆਪਾਂ ਉਹਨੂੰ ਸੌਣ ਦੇਣਾ ਬਾਈ, ਉਹ ਡਰਾਈਵਰ ਆ ਨੀਂ ਉਹਨੇ ਗੱਡੀ ਪਹਾੜ ਤੋਂ ਥੱਲੇ ਤਾਰ ਦੇਣੀ ਹੈ। ਉਹੀ ਤਾਂ ਫੇਰ ਸੀਟ ਬੈਲਟਾਂ ਨੇ ਵੀ ਨੀ ਕੁਝ ਕਰਨਾ ਜੇ ਗੱਡੀ ਰੁੜ ਗਈ।
ਸਹੀ ਗੱਲ ਏ। ਆਪਾਂ ਤਾਂ ਮਸਤ ਇੰਜੋਏ ਕਰਦੇ ਜਾਵਾਂਗੇ ਫੁਲ ਮਿਊਜਿਕ ਵੀ ਚੱਲੇਗਾ ਨਾ, ਅਸੀਂ ਉਹਦੇ ਵਿੱਚ ਟ੍ਰੈਵਲਸ ਵਿੱਚ ਸਪੀਕਰ ਚਲਾਵਾਂਗੇ, ਉਹਦੇ ਨਾਲ ਕੀ ਹੋਏਗਾ, ਉਹ ਵੀ ਨੀ ਸੋਏਗਾ।
ਹਾਂਜੀ -ਹਾਂਜੀ।
ਉਹ ਵੀ ਮਸਤੀ ਆ, ਉਹ ਥੋੜੀ -ਥੋੜ੍ਹੀ ਦੇਰ ਤੱਕ ਉਹਨੂੰ ਅ ਗੱਲਾਂ ਵਿੱਚ ਲਗਾਈ ਰੱਖਾਂਗੇ, ਹੋਰ ਕੀ। ਸਭ ਥੋੜ੍ਹੀ- ਥੋੜ੍ਹੀ, ਵਾਰੀ -ਵਾਰੀ ਇੱਕ- ਦੋ ਮਿੰਟ ਉਹਦੇ ਨਾਲ ਗੱਲ ਕਰਦੇ ਰਹਿਣਗੇ।
ਹੂੰ।
ਉਹ ਵੀ ਖੁਸ਼ ਹੋ ਜਾਏਗਾ। ਹੋਰ ਫਿਰ ਪੈਕਿੰਗ ਵਗੈਰਾ ਕਰੋ ਸਟਾਰਟ।
ਹਾਂ ਬਸ ਪੈਕਿੰਗ ਤੁਹਾਡੇ ਨਾਲ ਜਾ ਕੇ ਕਰਾਂਗਾ ਮੈਂ ਤਾਂ।
ਅੱਛਾ- ਅੱਛਾ ਕੋਈ ਨਹੀਂ।
ਉਹੀ ਦੇਖ ਲਾਂਗੇ ਨਾ। ਕੱਠੇ ਉਥੇ ਚਲ ਜਾਂ ਗੇ ਟੈਨ ਨੂੰ ਟੈਂਨ ਵਿੱਚ ਵੇਖ ਲਾਂਗੇ, ਜੋ ਵੀ ਸਮਾਨ ਘਰੇ ਕਰੇੂ ਕੁਰਕੁਰੇ ਵਗੈਰਾ ਜੋ ਲੈਣਾ ਉਹ ਆਪਾਂ ਦੇਖ ਲਾਂਗੇ ਬਾਕੀ ਆਪਾਂ ਸਾਰੇ ਸਮਾਨ ਦਾ ਇਹਨਾਂ ਨੂੰ ਕਹਿ ਦਵਾਂਗੇ।
ਹਾਂ ਤੇ ਹੋਰ ਕੀ ਏਦਾਂ ਕਰ ਲੈਂਦੇ ਆ।
ਹੋਰ ਕਿਆ।
ਫਿਰ ਇੱਕ ਥੋੜਾ ਜਿਹਾ ਉਹ ਇੰਸਟਮੈਂਟ ਕਰਕੇ ਰੱਖਦੋ ਨਾ ਸਭ ਨੂੰ ਦੱਸ ਦੇਣਾ ਕਿ ਇੰਨੇ ਪੈਸੇ ਸਭ ਲੈ ਕੇ ਆ ਆਇਓ
ਹੂੰ, ਉਹ ਤਾਂ ਪਾ ਹੀ ਲੈਣੇ ਇਹਨਾਂ ਨੇ ਜੇਬਾਂ 'ਚ
ਹਾਂ, ਉਹ ਤੇ ਹੈ, ਉਹ ਟੈਂਪੂ ਟਰੈਵਲ ਵਾਲੇ ਨਾਲ ਗੱਲ ਵੀ ਕਰਲੋ ਤੁਸੀਂ।
ਹੂੰ -ਹੂੰ
ਉਹਨੂੰ ਟਾਈਮਿੰਗ ਵਗੈਰਾ ਦੇ ਦੋ ਔਰ ਫਿਰ ਕਹਿ ਦੋ ਸੱਤ -ਅੱਠ ਦਿਨ ਲਈ ਜਾਣਾ ਮੈਂ। ਮਨਾਲੀ ਦਾ ਵੀ ਕਹਿ ਦੇਣਾ। ਰੋਹਤਾ ਰੋਹਤਾਂਗ ਹੀ ਆਏਗਾ ਨਾ ਵਿੱਚ।
ਏਹ ਗਲ, ਇਹ ਨੀਂ ਪਤਾ ਮੈਨੂੰ।
ਰੋ ਰੋਹਤਾਂਗ ਹਾਂ ਆਏਗਾ -ਆਏਗਾ ਰੋਹਤਾਂਗ ਆਏਗਾ ਤਾਂ ਹੀ ਤਾਂ ਮਨਾਲੀ ਆਏਗਾ।
ਅੱਛਾ!
ਹੂੰ, ਆਏਗਾ, ਆਏਗਾ। ਚਲੋ ਵਧੀਆ ਇਸ ਵਾਰ ਲੰਬਾ ਰੂਟ ਲੱਗੇਗਾ। ਏਦਾਂ ਤਾਂ ਕੋਲਜ ਵਾਲਿਆਂ ਨੇ ਟ੍ਰਿਪ ਤੇ ਲੈ ਕੇ ਜਾਣਾ ਨੀਂ। ਆਪਾਂ ਆਪ ਹੀ ਆਪਣੀ ਟਰਿਪ ਬਣਾ ਲਈਏ।
ਹਾਂ, ਕੋਲੇ ਜਿਆਦੇ ਭੁੱਖੇ ਨੰਗੇ।
ਠੀਕ ਏ ਸੀ ਫੀਸਾਂ ਚਾਹੀਦੀਆਂ ਨੇ, ਫੀਸਾਂ ਇਹਨਾਂ ਲੱਖ -ਲੱਖ ਰੁਪਏ ਦੇਈ ਜਾਓ ਤੇ ਬੜੇ ਖ਼ੁਸ਼ ਨੇ।
ਹਾਂ।
ਕਿੱਥੇ ਵੀ ਨਹੀਂ ਲੈ ਕੇ ਜਾਂਦੇ, ਕਿੱਥੇ ਵੀ। ਬੰਦਾ ਚਲੋ ਕੋਲਜ ਸਟੂਡੈਂਟਸ ਕੋ ਮੂਵੀ ਦਿਖਾ ਦਿੰਦਾ, ਕੁਛ ਕਰ ਲੈਂਦਾ ਵੈ।
ਹੂੰ, ਐ ਤਾਂ ਜਮਾ ਹੀ ਭੁੱਖੇ ਨੰਗ ਹੋ ਸਾਲ਼ੇ, ਸ਼ਰਮ ਹੀ ਲਾਤੀ ਏ ਇਹਨਾਂ ਨੇ ਤਾਂ।
ਬਿਲਕੁਲ ਈ ਲਾ ਦਿੱਤੀ ਹੈਗੀ ਤੇ ਸਾਨੂੰ ਲੁੱਟਣ ਲੱਗੇ ਦੇ ਨੇ।
ਆਂ ਹਾਂ। ਇੰਨੇ ਪੈਸੇ ਏ ਫੀਸ ਏਨੇ ਫੀਸਾਂ ਲੈਕੇ ਕਿੱਥੇ ਜਾਂਦੇ ਆ ਇਹਨਾਂ ਨੂੰ ਸ਼ਰਮ ਨੀ ਆਂਦੀ ਯਾਰ।
ਅਗਰ ਇਕ ਦਿਨ ਫੀਸ ਲੇਟ ਹੋ ਜਾਂਦੀ ਤੇ ਪੈਨਲਟੀ ਲੱਗ ਜਾਂਦੀ ਹੈਗੀ। ਉਹ ਜਿਹੜੇ ਅਸੀਂ ਸ ਅਸੀਂ ਪੂਰੀ ਸਾਲ ਦੀ ਹਾਂ ਅਰ ਅਸੀਂ ਜਿਹੜੇ ਸਾਰੋਂ ਸਾਲ ਦੀ ਫੀਸ ਇਕੱਠੀ ਭਰਨੇ ਆ ਤੇ ਸਾਨੂੰ ਤਾਂ ਕੋਈ ਡਿਸਕਾਊਂਟ ਨਹੀਂ ਮਿਲਦਾ ਫਿਰ।
ਆਂ ਹਾਂ, ਅਰੇ ਏ ਸਭ ਪਤਾ ਨੀ ਕੀ ਚੱਲੀ ਜਾਂਦਾ? ਕੁਛ ਨੀ ਪਤਾ ਏਹਨਾਂ ਦਾ। ਚਲੋ ਕੋਈ ਨੀ, ਮੈਂ ਥੋਨੂੰ ਐਂ ਸ਼ਾਮ ਨੂੰ ਕਰਦਾ ਫੋਨ ਆਪਾਂ ਫਿਰ ਚੱਲਾਂਗੇ ਕੱਠੇ। ਆਪਨਾ ਦੇਖਲਾਂਗੇ। ਜੋ ਵੀ ਸਮਾਨ ਆਪਾਂ ਕੱਠਾ ਕਰਨਾ ਤੁਸੀਂ ਪਰਚੀ-ਪੁਰਚੀ ਬਣਾ ਲਿਓ ਹੁਨ।
ਠੀਕ ਐ, ਠੀਕ ਐ, ਮੈਂ ਹੁਨ ਫਰੀ ਆਂ, ਮੈਂ ਸਭ ਕੁਛ ਰੇਡੀ ਕਰਕੇ ਰੱਖਨੀ ਆਂ।
ਹਾਂ, ਚਲੋ ਠੀਕ ਏ ਜੀ, ਓਕੇ, ਟੇਕ ਕੇਅਰ, ਬਾਏ-ਬਾਏ, ਹਾਂਜੀ।